ਸਸਸੀ ਕਾਲ।
ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਏ।
ਵਧੀਆ ਤੁਸੀਂ ਸੁਨਾਓ?
ਬਸ ਵਧੀਆ ਕੀ ਕਰ ਰੇ ੳ।
ਕੁਛ ਨੀ ਬਸ ਬੈਠੇ ਹੋਏ ਆ ਹੁਨ ਈ ਰੋਟੀ ਖਾਧੀ ਏ।
ਅੱਛਾ ਹੋਰ ਕੀ ਬਨਾਇਆ ਅੱਜ।
ਅੱਜ ਆਲੂ ਬੈਂਗਣ ਬਨਾਏ ਸੀ।
ਅੱਛਾ ਆਲੂ ਬੈਗਨ ਨਾਲ ਚਾਵਲ ਬਨਾਏ ਕੇ ਰੋਟੀ।
ਉ ਡਿਪੈਂਡ ਕਰਦੈ ਮਨ ਤੇ, ਕਦੀ ਚਾਵਲ ਖਾ ਲੈਨੇ ਆ ਕਦੀ ਰੋਟੀ।
ਅੱਛਾ ਜੀ ਠੀਕ ਏ, ਸਾਡੇ ਤਾਂ ਰਾਈਸ ਈ ਬਨਦੇ ਆ।
ਅੱਛਾ ਥੋੜੇ ਰਸਪਿਨੇ ਬਨਾਦੇ ਹੋਣੇ ੳ ਤੁਸੀਂ।
ਹਾਂ ਕਿਉਂਕਿ ਬੱਚੇ ਖਾਂਦੇ ਈ ਨੀ ਰੋਟੀ ਰਾਈਸ ਤੇ ਫੇਰ ਵੀ ਖਾ ਲੈਂਦੇ ਨੇ ਨਾਲ। ਤੇ ਖਾਂਦੇ ਈ ਨੀ ਰੋਟੀ ਉਂਝ ਬੈਂਗਨ, ਆਲੂ, ਚਾਵਲ ਖੁਸ਼ ਹੋ ਕੇ ਖਾਂਦੇ ਨੇ।
ਦਹੀਂ ਚਾਵਲਾ ਨਾਲ ਸਵਾਦ ਲਗਦੀ ਵੈਸੇ।
ਹਾਂ -ਹੋਰ ਸੁਨਾਓ? ਮੈਂਨੇ ਮਸ਼ਰੂਮ ਬਨਾਏ ਨੇ। ਅਮ ਬ ਬੱਚਿਆਂ ਨੂੰ ਮਸ਼ਰੂਮ ਸਵਾਦ ਲੱਗਦੇ ਨੇ, ਤੇ ਅੱਜ ਮੈਂ ਮਸ਼ਰੂਮ ਬਨਾ ਨਾ-ਨਾ ਮਸ਼ਰੂਮ ਦੋ ਪਿਆਜ਼ਾ ਹੁੰਦੈ ਏ ਨਾ ਉ ਵਾਲੇ।
ਹਾਂਜੀ।
ਏ ਮਤਲਬ ਕਿੱਦਾਂ ਏਦੀ ਰੈਸਪੀ ਤੁਸੀਂ ਅਪਨੇ ਅਕੋਰਡਿੰਗ
ਹਾਂ ਬਸ ਜਿੱਦਾਂ ਪਿਆਜ਼ ਨੂੰ ਗ੍ਰਇੰਡ ਕਰਕੇ ਪਿਆਜ਼, ਟਮਾਟਰ, ਲਸਣ ਜੋ ਵੀ ਤੇ ਥੋ ਨਈ-ਨਈ ਕੱਠਾ ਨਈ ਮੈਂ ਪਾਂਦੀ ਜਿੱਦਾਂ ਪਿਆਜ਼ ਪੈਲੇ ਕਰ ਲਏ। ਫੇਰ ਟਮਾਟਰ, ਐ ਜੋ ਲਸਣ ਹੁੰਦੇ ਆ ਲਸਣ ਲਸਣ ਚ ਛੋਟੀ ਲਾਚੀ ਪਾ ਲੋ ਏਕ ਵੱਡੀ ਲਾਚੀ ਪਾ ਲੋ। ਅਤੇ ਦਾਲਚੀਨੀ ਪਾਲੋ, ਥੋੜੀ ਜਿਹੀ।
ਅੱਛ
ਲੌਂਗ ਹੋ ਗਏ, ਜੀਰਾ ਹੋਗਿਆ ਇਹਨਾਂ ਨੂੰ ਸਾਰਿਆਂ ਨੂੰ ਗ੍ਰਾਇੰਡ ਕਰਕੇ, ਪੈਲੇ ਆ ਵਾਲਾ ਮਸਾਲਾ, ਅਦਰਕ ਲਸਣ ਤੇ ਲੌਂਗ ਇੱਕ ਲੌਗ ਜ਼ਿਆਦਾ-ਜ਼ਿਆਦਾ ਵੀ ਨਹੀ, ਜ਼ਿਆਦਾ ਤੇਜ਼ ਹੋ ਜਾਂਦਾ ਨਾ ਐ ਮਸਾਲਾ। ਅਤੇ ਇੱਕ ਹੀ ਲਾਚੀ ਇੱਕ ਹੀ ਛੋਟੀ ਲਾਚੀ, ਇੱਕ ਹੀ ਵੱਡੀ ਲਾਚੀ, ਤੇ ਜ਼ੀਰਾ ਇਹਨਾਂ ਨੂੰ ਗ੍ਰਾਇੰਡ ਕਰਕੇ ਅਲੱਗ ਰੱਖ ਲਿਆ, ਤੇ ਫਿਰ ਪਿਆਜ਼ ਅੱਜ ਦਾ ਪਿਆਜ ਨੂੰ ਵੀ ਕਰ ਲਿਆ, ਅਸੀ ਤੇ ਫਿਰ, ਹਾਂ। ਹਾਂ ਗ੍ਰਾਇੰਡ ਕਰਕੇ, ਫਿਰ ਉਹਦੇ 'ਚ ਭੁੰਨਕੇ ਥੋੜ੍ਹਾ ਜਿਹਾ ਪਹਿਲਾ ਮਸਾਲੇ ਭੁੰਨਕੇ ਫਿਰ ਐ, ਪਾਕੇ ਪਿਆਜ ਨੂੰ ਭੁੰਨ ਲਿਆ। ਫਿਰ ਟਮਾਟਰ ਦੀ ਪਿਊਰੀ ਪਾ ਲਈ, ਉਹਨਾਂ ਨੂੰ ਭੁੰਨ ਕੇ ਫੇਰ ਚੰਗੀ ਤਰ੍ਹਾਂ ਭੁੰਨਨਾ। ਉਸ ਤੋਂ ਬਾਅਦ ਫਿਰ ਮੈਂ ਉਹਦੇ ਵਿੱਚ ਉਹ ਪਾ ਦਿੰਨੀ ਆ, ਜਿੱਦਾਂ ਹਲਦੀ ਨਮਕ, ਮਿਰਚ ਜੋ ਵੀ ਜਿਸ ਹਿਸਾਬ ਨਾਲ ਤੁਸੀਂ ਟੇਸਟ ਦੇ ਅਕੋਰਡਿੰਗ ਨਮਕ, ਮਿਰਚ ਹਾਂ ਮਸਾਲੇ ਜੋ ਬੇਸਿਕ ਮਸਾਲੇ ਨੇ ਉਹ ਸਾਰੇ ਪਾਕੇ ਕਸਤੂਰੀ ਮੇਥੀ ਰੰਗ ਵਾਲੀ, ਮਿਰਚ ਜਿਹੜੀ ਹੁੰਦੀ ਐ, ਹਾਂ, ਦੇਗੀ ਮਰਚ। ਤੇ ਉਹ ਪਾਕੇ, ਉਸ ਤੋਂ ਬਾਅਦ ਉਹਨਾਂ ਨੂੰ ਭੁੰਨ ਲਿਆ। ਦਹੀਂ ਪਾਤੀ ਥੋੜ੍ਹੀ ਜਿਹੀ, ਮਲਾਈ ਪਾਤੀ ਥੋੜ੍ਹੀ ਜਹੀ। ਤੇ, ਸੁਵਾਦ ਟੇਸਟ ਕਰਨ ਲਈ ਹਾਂ ਗ੍ਰੇਵੀ ਬਣਾਣ ਲਈ। ਤੇ ਉਹ ਥੋੜ੍ਹਾ ਤਿਆਰ ਹੋਜੇਗਾ, ਫਿਰ ਅਸੀਂ ਮੈਂ ਥੋੜ੍ਹੀ ਸੌਸ ਪਾ ਦੇੰਨੀ ਆ। ਕਿਸਾਨ ਸੌਸ ਆਂਦੀ ਏ ਨਾ, ਟਮੈਟੋ ਸੋਸ ਉਹ ਪਾਂਨੀ ਆ ਥੋੜ੍ਹੀ ਜਹੀ। ਥੋੜ੍ਹਾ ਰੈਸਟੋਰੈਂਟ ਸਟਾਈਲ ਹੋ ਜਾਂਦੈ।
ਅੱਛਾ, ਵਧੀਆ ਬਣਾਂਦੇ ਓ ਫਿ
ਹਾ ਤੇ ਉਹ ਪਾਕੇ ਫਿਰ ਜੋ ਮਸ਼ਰੂਮ ਨੇ ਨਾ, ਮਸ਼ਰੂਮ ਤਾਂ ਜਲਦੀ ਗਲਦੇ ਨਹੀਂ ਏ ਨਾ, ਮਸ਼ਰੂਮ ਨੂੰ ਪਹਿਲੇ ਬੌਇਲ ਕਰ ਲੈਂਨੀ ਆ ਮੈ ਅਲੱਗ, ਬੌਇਲ ਕਰਨ ਵਾਸਤੇ ਨਾ ਨਾ-ਨਾ ਸੀਟੀ ਨਹੀਂ ਦਵਾਂਦੀ ਮੈਂ ਬੌਇਲ ਵਾਸਤੇ, ਵੈਸੇ ਤੁਸੀਂ ਪਾਣੀ ਵਿੱਚ ਸੀਟੀ ਦਵਾਲੋ ਜੋ ਵੀ ਐ। ਲੇਕਿਨ ਮੈਂ ਬੋਆਇਲ ਕਰਨੀ ਆ, ਅਲੱਗ ਰੱਖ ਲੈਂਨੀ ਆ ਨਾ। ਤੇ ਅਲੱਗ ਬੌਇਲ ਕਰਨ ਵਾਸਤੇ ਰੱਖ ਦਿੰਨੀ ਆ, ਇੱਧਰੋਂ ਮਸਾਲਾ ਭੁੰਨਦਾ ਰਹਿੰਦਾ, ਉੱਧਰ ਬੌਇਲ ਹੁੰਦੇ ਰਹਿੰਦੇ ਨੇ ਮਸ਼ਰੂਮ। ਤੇ ਇੱਧਰੋਂ ਇਹ ਤਿਆਰ ਹੋ ਗਈ ਗਰੇਵੀ, ਫਿਰ ਮੈਂ ਇਹਨੇ ਮਸ਼ਰੂਮ ਪਾ ਦਿੰਨੀ ਆ। ਸਾਈਡ ਤੇ ਫਿਰ ਦੁਬਾਰਾ ਇੱਕ ਪੈਨ ਰੱਖਕੇ, ਉਹਦੇ 'ਚ ਲੰਬੇ-ਲੰਬੇ ਪਿਆਜ਼ ਕੱਟਕੇ ਨਾ ਲੰਬੇ ਤੇ ਚੌੜੇ ਜਿਹੜੇ ਕਿਊਬ, ਕਿਯਊਬ ਵੱਕਣ ਹੁੰਦੇ ਨੇ ਨਾ ਪਿਆਜ਼ ਚੋੜੇ-ਚੋੜੇ।
ਹਾਂਜੀ-ਹਾਂਜੀ।
ਹਾ, ਉਹਨੂੰ ਕੱਟ ਕਰਕੇ ਤੇ ਫਿਰ ਉਹਨੂੰ ਇੱਕ ਫ੍ਰਾਈ ਵੀਨ'ਚ ਇੱਕ ਚਮਚ ਤੇਲ ਇੱਕ ਚਮਚ ਤੋਂ ਵੀ ਘੱਟ, ਬਸ ਥੋੜ੍ਹਾ ਜਿਹਾ ਹੀ ਪਾਣਾ, ਫਿਰ ਤੇਲ ਤੇ ਪਿਆਜ਼ ਪਾਕੇ ਉਹਦੇ ਵਿੱਚ ਥੋੜੀ-ਥੋੜੀ ਨਮਕ, ਮਿਰਚ, ਹਲਦੀ ਬਿਲਕੁਲ ਥੋੜਾ-ਥੋੜਾ ਉਹਨੂੰ ਫ੍ਰਾਈ ਕਰਨਾ, ਪਿਆਜ਼ਾਂ ਨੂੰ। ਤੇ, ਉਹ ਫਿਰ ਅਸੀਂ ਮਸ਼ਰੂਮ ਦੇ ਉੱਪਰ ਜਿੱਦਾਂ ਮਸ਼ਰੂਮ ਉਹਦੇ ਵਿੱਚ ਪਾਏ ਸਬਜ਼ੀ'ਚ, ਗ੍ਰੇਵੀ 'ਚ ਤੇ ਬਸ ਫਿਰ ਉਹਨੂੰ ਅਸੀਂ ਪਿਆਜ਼ ਨੂੰ ਉੱਪਰ ਪਾ ਦਿੰਨੇ ਆ, ਥੋੜ੍ਹੀ ਦੇਰ ਢੱਕਕੇ ਕੇ ਰੱਖਦੋ। ਤੇ ਉਹ ਫਿਰ ਛੱਡ ਜਏ ਨਾ ਅਸੀਂ ਬੰਦ ਰੱਖਣਆ ਗੈਸ ਤੇ ਫਿਰ। ਖਾਓ ਬਹੁਤ ਸਵਾਦ ਲੱਗਦੀ ਹੈ ਰੈਸਟੋਰੈਂਟ ਸਟਾਈਲ ਲੱਗਦੀ ਏ ਬਿਲਕੁਲ। ਕੱਚਾ ਕੱਚਾ ਪਿਆਜ ਉੱਪਰ ਆ ਜਾਂਦਾ ਨਾ ਕੱਚਾ ਕੱਚਾ ਪਿਆਜ।
ਹਾਂਜੀ-ਹਾਂਜੀ ਸਵਾਦ ਤੇ ਲੱਗਦਾ ਹੀ ਹੋਏਗਾ। ਤੇ ਚਪਾਤੀ ਨਾਲ ਹੀ ਖਾਂਦੇ ਹੋਣੇ ਉਹ ਫਿਰ ਜਾਂ ਵੈਸੇ। ਚਪਾਤੀ ਨਾਲ ਖਾਂਦੇ ਹੋ ਜਾਂ ਵੈਸੇ।
ਹਾਂ ਹਾਂ ਹਾਂ ਨਾ ਨਾ ਚਪਾਤੀ ਨਾਲ ਈ ਫਿਰ ਤੇ। ਚਪਾਤੀ ਨਾਲ ਈ ਖਾਈ ਦਾ। ਫਿਰ ਤਰੀ ਵਾਲੀ ਬਣਾਓ ਨਾ ਮਸ਼ਰੂਮ ਉਹ ਨੀ ਖਾਂਦੇ ਹਾਂ ਉਹ ਨੀ ਖਾਂਦੇ।
ਤਰੀ ਵਾਲਾ ਹਾਂ ਮੈਂ ਮੈਨੂੰ ਖੁਦ ਨੂੰ ਸਵਾਦ ਨੀ ਲੱਗਦਾ ਮੰਮੀ ਮੇਰੇ ਬਣਾਉਂਦੇ ਸੀ। ਪਰ ਮੈਨੂੰ ਮਸ਼ਰੂਮ ਨੀ ਕਦੇ ਸਵਾਦ ਲਗਿਆ।
ਅੱਛਾ।
ਹੁਣ ਜਿੱਦਾਂ ਤੁਸੀਂ ਇਹ ਦੱਸਿਆ ਨਾ ਇਹ ਥੋੜ੍ਹੀ ਮੈਨੂੰ ਰੈਸਪੀ ਸਮਝ ਆਈਏ ਮਤਲਬ ਬਣਾਣ ਲਾਇਕ ਹੈਗੀ। ਕੇ ਬਣਾ ਸਕਦੇ ਹਾਂ।
ਹਾਂ ਇਹ ਰੈਸਟੋਰੈਂਟ ਸਟਾਈਲ ਜਿੱਦਾਂ ਪਨੀਰ ਦੋ ਪਿਆ ਉਹ ਮਸ਼ਰੂਮ ਤੋਂ ਪਿਆਜ਼ਾ ਬੋਲਦੇ ਐ ਨਾ। ਐ ਉਹ ਇਹ ਹਾਂ ਤੇ ਹਾਂ। ਤੇ ਬਸ ਬੱਚੇ ਇਹੀ ਖੁਸ਼ ਹੋ ਫਿਰ ਇਹੀ ਬਣਾਈ ਦਾ ਕਿਉਂਕਿ ਫਿਰ ਬੱਚਿਆਂ ਪਿੱਛੇ ਸਬਜ਼ੀ ਬਣਾਈ ਦੀ ਏ। ਸਕੂੱਲੋਂ ਆਣ ਤੇ ਫਿਰ ਨਾ ਚੱਜ ਦੀ ਮਿਲਲੇ ਫਿਰੀ ਬੋਲਦੇ ਨੇ ਕਿ ਕੀ ਬਣਾ ਲਿਆ ਇ ਏ ਵੋ। ਮੈਂ ਕਿਹਾ ਚਲੋ ਤਰੀ ਵਾਲੀ ਵੀ ਬਣਾਣੀ ਐ ਉਹੀ ਬਣਾ ਲਏ ਬੰਦਾ।
ਬੱਚੇ ਖੁਸ਼ ਹੋ ਕੇ ਤੇ ਖਾ ਲੈਣ ਥੋੜ੍ਹਾ ਬਹੁਤ ਡਿਊ ਫਲੈਕਸ ਆਂਦੇ ਨੇ ਨਾ ਮੁਸ਼। ਮਸ਼ਰੂਮ ਦੇ ਡਿਊਫਲੈਕਸ ਅਸੀਂ ਉਹ ਵੀ ਬਣਾ ਲੈ ਉਹ ਵੀ ਬਣਾਨੀ ਆ ਮੈਂ। ਕਈ ਵਾਰ ਹਾਂ ਉਹ ਸ਼ਾਮੀ ਬਣਾਉਂਦੀ ਹਾਂ ਡਿਫਲੈਕਸ।
ਕਿ ਐ ਮਤਲਬ ਫਿਰ ਦੇਖਦੇ ਓ ਜਾਂ ਫਿਰ ਵੈਸੇ ਤੁਹਾਨੂੰ ਉਂਝ ਵੀ ਆਉਂਦਾ ਹੀ ਹੈ ਸਾਮਾਨ ਬਣਾਉਣਾ।
ਹਾਂ ਜਿੱਦਾਂ ਜੋ ਦੇਖੋ ਬਣਾ ਬਣਾ ਤਾਂ ਹਰ ਕੋਈ ਲੈਂਦਾ। ਲੇਕਿਨ ਥੋੜ੍ਹਾ ਜਿਹਾ ਵੇਖਣਾ ਪੈੈ ਜਾਂਦਾ ਨਵੀਂ ਚੀਜ਼ ਯੂਟਿਊਬ ਤੋਂ ਵੇਖ ਲਈ ਦੀ ਹੈ ਅਗਰ ਜਿਹੜੀ। ਸਮਝ ਨਾ ਆਏ ਅਤੇ ਬੰਦਾ ਯੂਟਿਊਬ ਦੇਖ ਲਏ। ਥੋੜਾ ਦੇਖ ਕੇ ਹੀ ਏ ਫਸਟ ਟਾਈਮ ਬਣਾਓ ਤਾਂ ਥੋੜਾ ਦੇਖ ਕੇ ਜਾਂ ਕਿਸੇ ਕੋ ਪੁੱਛ ਕੇ। ਅਤੇ ਇਹ ਫਿਰ ਮੈਂਨੇ ਇੱਕ ਵਿਆਹ 'ਚ ਖਾਧੇ ਸੀ ਨਾ ਡਿਊਫਲੈਕਸ। ਵਿਆਹ 'ਚ ਵੀ ਖਾਧੇ। ਇੱਕ ਵਾਰੀ ਅਸੀਂ ਉੱਥੇ ਗਏ ਸੀਗੇ ਰੈਸਟੋਰੈਂਟ ਤੇ ਉੱਥੇ ਇਹਨਾਂ ਨੇ ਮੰਗਵਾਏ ਸੀਗੇ। ਬੱਚਿਆਂ ਦੇ ਪਾਪਾ ਨੇ ਤੇ ਫਿਰ। ਤਾਂ ਮੈਂ ਕਿਹਾ ਚੱਲ ਇਹ ਤਾਂ ਘਰ ਜਾ ਕੇ ਬਣਾ ਕੇ ਟਰਾਈ ਕਰਾਂਗੇ ਫਿਰ ਮੈਨੇ ਦੇਖਿਆ। ਥੋੜ੍ਹਾ ਉੱਥੇ ਸਮਝ ਤੇ ਆ ਗਈ ਸੀ ਫਿਰ ਵੀ ਜਿਸ ਦਿਨ ਬਣਾਣ ਲੱਗੇ। ਸੀ ਨਾ ਮੈਨੇ ਯੂਟਿਊਬ ਤੋਂ ਦੇਖ ਲਿਆ ਸੀਗਾ ਕਿ ਜਿੱਦਾਂ ਉਹਨੂੰ ਜਿਹੜੇ ਵੀ। ਵਿੱਚ ਜੋ ਫਿਲ ਕਰਦੇ ਐ ਨਾ ਅਤੇ ਉਹਨੂੰ ਥੋੜ੍ਹਾ-ਥੋੜ੍ਹਾ ਕਿੱਦਾਂ ਫਰਾਈ ਕਰਨਾ। ਬਸ ਇਹ ਚੀਜ਼ਾਂ ਵੇਖੀਆਂ ਸੀ ਫਿਰ ਸਮਝ ਆ ਗਈ ਸੀਗੀ।
ਅੱਛਾ ਨਹੀਂ ਫੇਰ ਬਣਾਣੀ ਚਾਹੀਦੀ ਐ ਬੱਚਿਆਂ ਨੂੰ।
ਹਾਂ ਡਿਊਫਲੈਕਸ ਵੀ ਬਹੁਤ ਖੁਸ਼ ਹੋ ਕੇ ਖਾਂਦੇ ਨੇ ਬੱਚੇ।
ਜਿਵੇਂ ਹੁਣ ਮੈਨੂੰ। ਕਈ ਚੀਜ਼ਾਂ ਨਹੀਂ ਸਮਝ ਆਂਦੀ ਨਾ ਤੇ ਫੇਰ ਮੈਂ ਜ਼ਰੂਰ ਯੂਟਿਊਬ। ਤੇ ਦੇਖਦੀ ਹਾਂ ਫੇਰ ਮੈਂ ਬਨਾਨੀ ਆ ਸਮਾਨ।
ਹਾਂ ਬੱਚਿਆਂ ਕਰਕੇ ਨਾ ਬਸ ਸ਼ੌਕ ਆ ਜਾਂਦਾ ਚਲੋ ਅਲੱਗ ਅਲੱਗ। ਚੀਜ਼ਾਂ ਬਣਾਈਏ ਬੱਚੇ ਕਹਿੰਦੇ ਨੇ ਸਾਨੂੰ ਖਾਣ ਨੂੰ ਦਿਓ ਫਿਰ ਰੋਜ਼ ਰੋਜ਼ ਇੱਕੋ ਚੀਜ਼ ਦਿਓ। ਉਹ ਵੀ ਨੀ ਖਾਣੀ ਫਿਰ ਥੋੜ੍ਹਾ ਕਰੇਜ਼ ਆ ਜਾਂਦਾ ਚਲੋ ਅੱਜ ਇਹ ਚੀਜ਼ ਬਣਾ ਲੈਂਨੇ ਹਾਂ ਅੱਜ ਚੀਜ਼ ਉਸ ਚੱਕਰ ਸਾਰਾ ਕੁਛ ਬਣਾਣਾ ਆ ਗਿਆ।
ਨਹੀਂ ਜੀ ਦੇਖੋ ਅ ਜਦੋਂ ਬਰਡਨ ਪੈਂਦਾ ਨਾ ਆਪਣੇ ਉੱਤੇ ਚੀਜ਼ਾਂ ਦੇ ਵਸੇ ਬਹਿ ਫੇਰ ਸਭ ਚੀਜ਼ ਸਿੱਖ ਲੈਂਦਾ
ਸਿੱਖ ਹਾਂ ਇਹ ਤੇ ਹੈ ਈ ਆ।
ਹੁਣ ਮੈਨੂੰ ਜਿਵੇਂ ਮੈ ਕੱਲੀ ਆ ਪਾਪਾ ਆਸਤੇ ਬਣਾਣੀ ਪੈਂਦੀ ਐ ਮੈਂ ਬੜੀ ਕੋਸ਼ਿਸ਼ ਕਰਦੀ ਆ ਕਿ ਚੀਜ਼ ਸਵਾਦ ਬਣੇ ਔਰ ਜੇ ਬਣੀਏ ਤੇ ਖ ਖਤਮ ਵੀ ਹੋ ਜਾਏ ਹੁਣ ਕੱਲ ਪਾਪਾ ਨੂੰ ਸੁਵਾਦ ਲੱਗੀ ਜਿਹੜੇ ਉਹ ਵੇਸਣ ਦੇ ਗੱਟੇ ਦੀ ਸਬਜ਼ੀ ਨੀ ਆਂਦੀ।
ਅੱਛਾ, ਅੱਛਾ
ਹਨਾ ਉਹ ਮੇਰੇ ਪਾਪਾ ਨੂੰ ਬੜੀ ਸਵਾਦ ਲੱਗਦੀ ਐ ਫੇਰ ਮੈਂ ਉਹੀਓ ਬਣਾਈ ਮੈਨੇ ਸਾਰਾ ਤੜਕਾ-ਤੁੜਕਾ ਮਲਾਈ ਔਰ ਦਹੀਂ ਜਿੱਦਾਂ ਤੁਸੀਂ ਦੱਸੇ ਰਹੇ ਓ ਉਦਾਂ ਹੀ ਲਗਾਇਆ ਸੀ।
ਹਾਂ
ਫੇਰ ਉਹ ਬੱਚੀ ਵੀ ਨੀ ਏ ਮਤਲਬ ਮੈਨੂੰ ਇਹ ਉਦੋਂ ਖੁਸ਼ੀ ਹੁੰਦੀ ਜਦੋਂ ਸਮਾਨ
ਬਚਦਾ ਨਹੀਂ ਮੈਨੂੰ ਤਾਂ ਖੁਦ ਮੈਨੂੰ ਤਾਂ ਖੁਦ ਬੌਤ ਖੁਸ਼ੀ ਹੁੰਦੀ ਹੈ ਕਿ ਜਦੋਂ ਸਾਰੀ ਸਬਜ਼ੀ ਖਤਮ ਹੋ ਜਾਏ ਐਦਾਂ ਹੀ ਮੈਨੇ ਕੱਲ ਉਹ ਬਣਾਏ ਅਹ ਉਹ ਨਹੀਂ ਹੁੰਦੇ ਸੋਆਬੀਨ ਦੀ ਬੜੀਆਂ ਸੇਮ ਐ ਗ੍ਰੇਵੀ ਜਿੱਦਾਂ ਮਸ਼ਰੂਮ ਵੱਕਣ ਮੈਂ ਤੁਹਾਨੂੰ ਦੱਸਿਆ ਨਾ ਮਸ਼ਰੂਮ ਵਾਲੀ ਗ੍ਰੇਵੀ
ਤੇ ਸਿਫ ਮਸ਼ਰੂਮ ਦੀ ਜਗ੍ਹਾ ਮੈਨੇ ਸੋਇਆਬੀਨ ਪਾਏ ਸੀਗੇ।
ਅੱਛਾ ਮਸ਼ਰੂਮ ਦੀ ਜਗਏ।
ਸੋਇਆਬੀਨ ਪਾਤੀ ਉਹਨੂੰ ਥੋੜ੍ਹੇ ਦੇਰ ਮੈਗੀਨੇਟ ਕਰਕੇ ਨਾ ਰੱਖ ਕੇ ਜਿੱਦਾਂ ਪਨੀਰ ਟਿੱਕਾ ਸੀ ਮੈਗੀਨੇਟ ਕਰਕੇ ਰੱਖਦੇ ਆ, ਸੋਇਆਬੀਨ ਨੂੰ ਥੋੜ੍ਹਾ ਦੇਰ ਮੈਗਨੇਟ ਕਰਕੇ ਰੱਖਿਆ। ਤੇ ਉਸ ਤੋਂ ਬਾਅਦ ਗ੍ਰੇਵੀ ਉਹੀ ਸੇਮ, ਅ ਪਰ ਮਸ਼ਰੂਮ ਵਾਲੀ ਜਿਦਾਂ ਮੈਂ ਹੁਣੇ ਦੱਸਿਆ ਤੁਹਾਨੂੰ ਤੇ ਸਿਰਫ ਉਹਦੀ ਜਗ੍ਹਾਂ ਮਸ਼ਰੂਮ ਦੀ ਜ੍ਹਗਾ ਮੈਂ ਸੋਇਆਬੀਨ ਪਾਈ ਉਹਬੀ ਇਨੀ ਸੋਆਦ ਇੰਨੀ ਸਆਦ ਕਿ ਖਤਮ ਵੀ ਹੋ ਗਈ ਸਬਜ਼ੀ ਤਾਂ ਵੀ ਬੱਚੇ ਕਹਿੰਦੇ ਔਰ ਬਣਾਣਾ ਮੰਮੀ ਔਰ ਬਣਾਣਾ। ਮੈਂ ਕਿਹਾ ਠੀਕ ਏ ਹੋਰ ਬਣਾ ਲਾਂਗੀ।
ਅੱਛਾ ਮੈਨੂੰ ਨਾ ਉਹ ਨੀ ਆਦੀ ਬਣਾਣੀ ਜਿਵੇਂ ਪਿਆਜ ਵੜੀਆਂ ਨੀ ਬਣਾਦੇ ਆਪਾ ਅੰਮ੍ਰਿਤਸਰੀ ਵੜੀਆਂ ਲਿਆ ਕੇ।
ਹਾਂ, ਹਾਂ, ਹਾਂ।
ਚੁੱਕੀ ਉਹ ਵੀ ਨੀ ਉਹ ਮੈਂ ਕੋਸ਼ਿਸ਼ ਕਰ ਜ ਮੈਂ ਕਿਹਾ ਪਈਆਂ ਹੋਈਆਂ ਮੈਂ ਕੋਸ਼ਿਸ਼ ਕਰਾਂਗੀ ਬਣਾਵਾਂਗੀ ਇਹਨੂੰ।
ਵੜੀਆਂ ਤਾਂ ਅਸੀਂ ਵੀ ਲਿਆਦੇ ਹਾਂ ਅੰਮ੍ਰਿਤਸਰੋਂ, ਲੇਕਿਨ ਅਸੀਂ, ਜਿੱਦਾਂ ਆਲੂ ਬੜੀਆਂ ਬਣੀਆਂ ਆਲੂ ਚ ਪਾਲੀਆਂ ਹੈ ਨਾ। ਤੇ, ਹੋਰ ਅਸੀਂ ਛੋਲਿਆਂ ਦੀ ਦਾਲ ਬਣਾਈ ਜਿੱਦਾਂ। ਉਦੇ 'ਚ ਪਾ ਲੈਨੀ ਆ ਮੈਂ ਤੇ ਬਸ ਜਿਆਦਾ ਇਨਾਂ ਵਿਚ ਹੀ ਪਾਲੇ ਜਾਂ ਚਾਵਲ ਬਣਾ ਲਏ ਬੜੀਆਂ ਵਾਲੇ ਥੋੜੇ ਕਰਾਰੇ ਬਣ ਜਾਂਦੇ ਨੇ ਨਾ ਚਾਵਲ
ਕਿੰਨੀ ਵੱਡੀ ਹੋਗੀ ਏ
ਤੇ
ਅੱਛਾ
ਇਹ ਬਹੁਤ ਸਵਾਦ ਲੱਗਦੇ ਨੇ ਫਿਰ ਬੱਚੇ ਖਾਂਦੇ ਨੇ ਨਾ ਬੜੀ ਚ
ਅਸ ਮੈਨੂੰ ਸਵਾਦ ਲੱਗਦੀ ਮੈਨੂੰ ਫਿ ਉਹ ਸਵਾਦ ਲਗਦੀ ਪਿਆਜ ਵਾਲੀ ਸੁੱਕੀਆਂ
ਅੱਛਾ ਪਿਆਜ ਵਾਲੀ ਤੁਸੀਂ ਬਣਾਂਦੇ।
ਸੁੱਕੀਆਂ ਬਣਦੀ ਨਾ ਮੈਨੂੰ ਉਹ ਸਵਾਦ ਲੱਗਦੀ, ਹਾਂਜੀ ਬਿਲ- ਪਿਆਜ ਵਾਲੀ ਜਿਵੇਂ ਪਿਆਜ ਨੂੰ ਰੈਡ ਕਰ ਲੋ ਲੰਬੇ- ਲੰਬੇ ਕੱਟ ਕੇ।
ਅੱਛਾ, ਅੱਛਾ- ਅੱਛਾ।
ਹਾਂਜੀ ਬਸ ਉਹਨੂੰ ਤੜਕਾ ਲਾ ਦੋ ਹਲਕਾ- ਫੁਲਕਾ ਜੋ ਵੀ ਲਾਈਟ- ਲਾਈਟ। ਉਹ ਬੜੀਆਂ ਜਿਹੜੀ ਅੰਮ੍ਰਿਤਸਰ ਦੀ ਹੁੰਦੀ ਏ ਉਹ ਤਿੱਖੀ ਹੁੰਦੀ ਏ ਉਹ ਤੇ ਸਵਾਦ ਈ। ਤਰੀ ਵਾਲੀ ਲੱਗਦੀ ਵੈਸੇ ਮੇਰੇ ਹਿਸਾਬ ਨਾਲ ਮੈਂ ਵੀ ਤੁਹਾਨੂੰ ਦੱਸਾਂ। ਸਵਾਦ ਤੇ ਉ ਹੀ ਓ ਲੱਗਦੀ ਆਲੂ ਬੜੀਆਂ ਹੋ ਗਈਆਂ।
ਹਾਂ ਮੈਨੇ ਕਦੀ ਪਿਆਜ਼ ਵਾਲੇ ਜਿੱਦਾਂ ਤੁਸੀਂ ਦੱਸ ਹੇਓ ਨਾ ਉਹ ਨਹੀਂ ਕਦੀ ਟਰਾਈ ਕੀਤਾ।
ਹੂੰ।
ਚਲੋ ਇਹ ਵੀ ਕਰਾਂਗੇ ਇਹ- ਇਹ ਚੀਜ਼ ਜਿਹੜੀ ਮਤੁਸੀਂ ਦੱਸਿਓ ਨਾਸ਼ਤੇ ਵਿੱਚ ਬੰਦਾ ਖਾ ਸਕਦਾ ਹੈ। ਹਾਂ ਨਾਸ਼ਤੇ 'ਚ ਬੰਦਾ ਖਾ ਸਕਦਾ ਪਰੌਂਠੀ ਦੇ ਨਾਲ, ਹੈਨਾ।
ਹਾਂ- ਹਾਂ।
ਚਲੋ ਮੈਂ ਵੀ ਕਰਾਂਗੀ ਟਰਾਈ।
ਪਰੋਠਿਆਂ ਨਾਲ ਹੀ ਸਵਾਦ ਆਉਂਦਾ ਇਹ ਚੀਜ਼ਾਂ ਦਾ।
ਹਾਂ। ਹੋਰ, ਇਹ ਸੋਇਆਬੀਨ ਦੀ ਬੜੀਆਂ ਹੋ ਗਈਆਂ, ਇਹ ਵੀ ਪਰੌਂਠੀ ਦੇ ਨਾਲ ਹੀ ਮਜ਼ਾ ਆਂਦਾ।
ਨਿਊਟਰੀ ਨਿਊਟਰੀਲਾ ਵੀ ਬਣਾਉਂਦੇ ਹੋਣੇ ਹੋ ਫੇਰ?
ਹਾਂ ਉਹ ਵੀ ਸੁੱਕੀਆਂ ਹੀ ਬਣਾਉਂਦੇ ਹਾ ਉਹ ਜਿੱਦ ਹਾਂ। ਉਹ ਤਰੀ ਵਾਲੀ ਨਹੀਂ ਨਾ, ਉਹ ਸੁੱਕੀ ਹੀ ਬਣਾਉਂਦੇ ਹਾਂ
ਹਾਂਜੀ ਅਸੀਂ ਵੀ ਜਿੱਦਾਂ, ਤਰੀ ਹਾਂਜੀ ਤਰੀ ਵਾਲੀ ਨੀ ਬਣਾਉਂਦੇ ਨ- ਓਟਰੀ ਬਸ ਇਹ ਕਿ ਨਿਊਟਰੀ ਕੱਲੀ ਬਣਾਂਦੇ ਆ। ਬਟ ਥੋੜਾ ਜਿਹਾ ਉਹਨੂੰ ਥੋੜਾ ਜਹਾ ਰਸ ਪੀਨਾ ਰੱਖਦੇਿਆਂ ਹਾਂ ਬਈ ਥੋੜਾ ਜਿਹਾ। ਬੂਝ ਥੋੜਾ ਗਿੱਲਾ- ਗਿਲਾ ਹੈ, ਇਸ ਲਈ, ਹਾਂਜੀ ਉਹ ਕਰਾਂਗੇ ਹਾਂਜੀ ਓਕੇ- ਓਕੇ ਸਤਿ੍ਰੀ ਅਕਾਲ।